ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਭਾਬੀ ਜੀ।
ਸਤਿ ਸ੍ਰੀ ਅਕਾਲ ਜੀ, ਵਧੀਆ ਜੀ ਵਧੀਆ ਤੁਸੀਂ ਸੁਣਾਓ? ਅੱਜ ਕਿਵੇਂ ਅੱਜ ਕਿਵੇਂ ਯਾਦ ਕੀਤਾ ਹਾਂਜੀ-ਹਾਂਜੀ। ਘੁੰਮ ਆਏ।
ਹੂੰ, ਮੈਂ ਕਿਹਾ ਛੁੱਟੀਆਂ ਚ ਭਾਬੀ ਘੁੰਮਣ ਗਏ ਹੋਏ ਸੀ ਉਸ ਸਮੇਂ।
ਹਾਂਜੀ-ਹਾਂਜੀ, ਘੁੰਮਣ ਗਈ ਹੋਈ ਸੀ ਹੁਣ।
ਤੇ ਤੁਸੀਂ ਤੋਂ ਹਰ ਵਾਰੀ ਕਹਿੰਦੇ ਸੀ ਕਿ ਮੈਂ ਰੱਖੜੀ ਤੇ ਜਾਣੀ ਆ ਪੇਕੇ ਇਸ ਵਾਰੀ ਤੁਸੀਂ ਪਹਿਲੇ ਚਲੇ ਗਏ ਸੀ।
ਰੱਖੜੀ ਤੇ ਜਾਣਾ ਸੀ ਪਰ ਨਾ ਮੇਰੀ ਜਠਾਨੀ ਜਾਂਦੀ ਐ ਰੱਖੜੀ ਤੇ ਭਾਬੀ ਜੀ। ਉਹ ਛੁੱਟੀਆਂ ਚ ਨਹੀਂ ਨਾ ਜਾਂਦੇ। ਕਿਉਂਕਿ ਉਹਨਾਂ ਦੇ ਬੱਚੇ ਹੁਣ ਵੱਡੇ ਹੋ ਗਏ ਉਹਨਾਂ ਨੂੰ ਕੋਈ ਛੁੱਟੀਆਂ ਵਗੈਰਾ ਤਾਂ ਹੈ ਨਹੀਂ,
ਹਾਂਜੀ-ਹਾਂਜੀ,
ਉਹ ਉਹ ਜਾਂਦੇ ਆ ਫਿਰ ਰੱਖੜੀ ਤੇ ਪਹਿਲੇ ਮੈਂ ਸੋਚਿਆ ਸੀ। ਕਿ ਰੱਖੜੀ ਤੇ ਫਿਰ ਰੱਖੜੀ ਤੇ ਇਹੀ ਆ ਕਿ ਇੱਕ ਅੱਧਾ ਦਿਨ ਰੁਕ ਕੇ ਫਿਰ ਆਣਾ ਪੈਂਦਾ ਹੁਣ ਤੇ ਚਲੋ ਤਿੰਨ ਚਾਰ ਦਿਨ ਲਾ ਆਏ ਰਹਿ ਵੀ ਆਏ। ਬੱਚਿਆਂ ਨਾਲ ਫੇਰ ਇਹੀ ਆ। ਕਿ ਓਨਾਂ ਨੇ ਜਾਣਾ ਹੁੰਦਾ ਕਿਉਂਕਿ ਇਕੱਠੇ ਆ ਫੇਰ ਉਹਨਾਂ ਨੇ ਜਾਣਾ ਹੁੰਦਾ। ਤੇ ਫੇਰ ਨੀ ਨਿਕਲਣਾ ਮੁਸ਼ਕਿਲ ਹੋ ਜਾਂਦਾ ਫਿਰ ਪਿੱਛੋਂ ਇੱਕ ਬੰਦਾ ਤਾਂ ਚਾਹੀਦਾ ਹੀ ਆ ਰੋਟੀ ਪਾਣੀ ਦੀ ਫਿਰ ਦਿੱਕਤ ਹੋ ਜਾਂਦੀ ਐ।
ਹਾਂਜੀ, ਮੈਂ ਤਾਂ ਸੋਚ ਰਹੀ ਸੀ ਮੈਨੇ ਕਿਹਾ ਚਲੋ ਇਸ ਵਾਰੀ ਨਾ ਭਾਬੀ ਨਾਲ ਜਾਵਾਂਗੀ ਰੱਖੜੀ। ਤੇ ਮੇਰੇ ਵੀ ਭਰਾ ਦਾ ਫੋਨ ਆਇਆ। ਕਹਿੰਦਾ ਮੈਂ ਤਾਂ ਗਈ ਨੀ ਛੁੱਟੀਆਂ ਚ ਤਾਂ ਕਹਿੰਦਾ ਇਸ ਵਾਰੀ ਰੱਖ ਰੱਖੜੀ ਆਉਣ ਵਾਲੀ ਅਗਸਤ ਵਿੱਚ ਤੇ ਰੱਖੜੀ ਤੇ ਆ ਜਾਈਂ। ਰੱਖੜੀ ਅਗਸਤ ਦੀ ਹੈਗੀ ਆ। ਮੈਂ ਹਾਂਜੀ ਤਾਰੀਕ ਤਾਂ ਮੈਂ ਵੇਖੀ ਨੀ ਲੇਕਿਨ ਅਗਸਤ ਅੱਛੀ ਹੈਗੀ ਆ ਰੱਖੜੀ ਇਸ ਵਾਰੀ ਹਾਂਜੀ।
ਹਾਂਜੀ-ਹਾਂਜੀ, ਨਹੀਂ ਉਹ ਤੇ ਹੈ।
ਤਾਂ ਮੈਂ ਤਾਈ ਮੈਂ ਜੁਲਾਈ 'ਚ ਤਾਂ ਭਾਬੀ ਜਾ ਨਹੀਂ ਸਕਦੀ ਮੈਂ ਵੈਸੇ ਸਾਵਣ ਦਾ ਮਹੀਨਾ ਆਂਦਾ ਨਾ ਤੇ ਪੂਰਾ ਮਹੀਨਾ ਤਿਉਹਾਰ ਆ ਤੁਹਾਨੂੰ ਪਤਾ ਜਲ ਚੜੀਦਾ ਮੈਂ। ਫਿਰ ਨਹੀਂ ਜਾ ਸਕਦੇ ਹਾਂ ਤੇ ਮੈਂ ਕਿਹਾ ਮੈਂ ਕਿਹਾ ਚੱਲ ਰੱਖੜੀ ਤੇ ਇਸ ਵਾਰੀ ਭਾਬੀ ਨਾਲ ਚਲੀ। ਜਾਵਾਂਗੀ ਤੁਸੀਂ ਤਾਂ ਹਰ ਵਾਰੀ ਜਾਂਦੇ ਹੀ ਹੋ ਰੱਖੜੀ ਤੇ।
ਮੇਰਾ ਨਾ ਮੁਸ਼ਕਿਲ। ਹੀ ਲੱਗਦਾ ਕਿਉਂਕਿ ਮੈਂ ਹੁਣ ਇਹ ਹੁਣ ਹੋ ਕੇ ਰਹਿ ਕੇ ਆਈ ਹਾਂ ਨਾ। ਤੇ ਹੁਣ ਉਹਨਾਂ ਦੀ ਵਾਰੀ ਆ ਉਹ ਜਾਣਗੇ ਪਰ ਉਸ ਤੋਂ ਪਹਿਲੇ ਉਹ ਹੁਣ। ਕਹਿ ਰਹੇ ਆ ਅੱਜ ਹੀ ਗੱਲ ਕਰ ਰਹੇ ਸੀ ਕਿ ਉਹ ਬਾਰਾਂ ਜੁਲਾਈ। ਜੁਲਾਈ ਨੂੰ ਹਰਿਦੁਆਰ ਚੱਲੇ ਆ। ਆਪਣਾ ਸਾਰੇ ਚੱਲੇ ਆ ਨਾਲ।
ਅੱਛਾ ਹੋਰ ਸ਼ਰਦਾ ਇਸ਼ਨਾਨ ਕਰਨ ਚੱਲੇ ਹੋਣੇ?
ਹਾਂ ਸਾਰੇ ਯਾਰ ਦੋਸਤ ਇਕੱਠੇ ਚੱਲੇ ਕਹਿੰਦੇ ਆਪਾਂ ਨੇ ਵੀ ਬਣਾਇਆ। ਪ੍ਰੋਗਰਾਮ ਇਤਵਾਰ ਜਾਵਾਂਗੇ ਤੇ ਸੋਮਵਾਰ ਵਾਪਸੀ ਹੈ ਉਹਨਾਂ ਦੀ। ਤੇਰਾਂ ਤਰੀਕ, ਬਾਕੀ ਦੇਖੋ, ਹਾਂਜੀ। ਬਾਕੀ ਦੇਖੋ ਰੱਖੜੀ ਦਾ ਜਿੱਦਾਂ ਹੁੰਦਾ।
ਬੋਲੋ ਬਈ ਇਸ ਵਾਰੀ ਪਹਿਲੇ ਚਲੇ ਗਏ ਹੁਣ ਜਾਓਗੇ ਨਹੀਂ ਜਾਓਗੇ ਬਸ ਉਹੀ ਹੈ ਨਾ ਦੇਖੋ। ਤਿਉਹਾਰ ਰੱਖੜੀ ਦਾ ਹੁੰਦਾ ਭੈਣ ਭਰਾ ਦਾ ਹੁੰਦਾ ਹੈ ਭਰਾ ਆ ਜਾਏ ਚਾਹੇ ਭੈਣ। ਚੱਲ ਜਾਵੇ ਹੁਣ ਭਰਾ ਮੇਰਾ ਆਉਣਾ ਨੀ ਇਸ ਵਾਰੀ ਕਹਿੰਦਾ ਕਹਿੰਦਾ ਤੂੰ ਆ ਜਾਈ ਮੈਂ ਕਿਹਾ ਚੱਲ ਮੈਂ।
ਮੈਂ ਵੀ ਆਪਣੇ। ਭਰਾ ਨੂੰ ਕਹਿ ਕੇ ਆਈ ਆ ਮੈਂ ਕਿਹਾ ਐਤਕੀ ਵਾਰ ਤੂੰ ਆ ਜਈ ਬਈ ਮੈਂ ਹੁਣ ਹੋ ਚੱਲੀ ਆ ਦੂਰ ਪੈਂਦਾ ਨਾ ਮੈਂ। ਹੁਣ ਹੋ ਚੱਲੀ ਆ ਤੂੰ ਆ ਜਈ ਕਹਿੰਦਾ ਚੱਲ ਦੇਖਾਂਗਾ ਤੇ। ਨਾਲ ਭੈਣ ਭਰਾ ਦਾ ਇਹ ਹੁੰਦਾ ਚਲੋ ਰਲ ਮਿਲ ਕੇ ਬਈ। ਤਿਉਹਾਰ ਤੇ ਰਲ ਮਿਲ ਕੇ ਭੈਣ ਭਰਾਵਾਂ ਦਾ ਸਾਰਿਆਂ ਦਾ ਹੀ ਹੈ ਹੁਣ ਹੁਣ। ਉਹ ਜਾਣਗੇ ਅਗਰ ਗਏ ਤੇ ਫਿਰ ਤੇ ਮੇਰਾ ਮੁਸ਼ਕਿਲ ਹੀ ਹੈ। ਕਿਉਂਕਿ ਦੀ ਮੇਰੀ ਵੀ ਨਨਾਨਾਂ ਆਉਂਦੀਆਂ ਨੇ। ਫੇਰ ਸਾਰਾ ਦੇਖਣਾ ਪੈਂਦਾ ਹੈ ਹਾਂਜੀ।
ਵੀ ਆਉਂਦੀ ਆ ਬਸ ਮੈਂ ਵੀ ਆਹੀ ਸੋਹਣੀ ਉਹ ਵੀ ਬਣਦੀ ਹੈਗੀ ਆ ਫਿਰ ਕਾਕੇ ਨੂੰ। ਬਸ ਮੈਂ ਕਿਹਾ, ਚਲੋ ਇਸ ਵਾਰੀ ਮੈਂ ਵੇਖ ਲੈਂਦੀ ਹਾਂ। ਰਹਿ ਰਹਿਣ ਤਾਂ ਨਾ ਭਾਬੀ ਰਹਿਣ ਦਾ ਹਿਸਾਬ ਨਹੀਂ ਹੁੰਦਾ ਕਿਉਂਕਿ ਅਹ ਜਿਹੜਾ ਹੈਗਾ। ਕਹਿੰਦਾ ਮੇਰਾ ਛੋਟਾ ਮੁੰਡਾ ਉਹਦਾ ਫੇਰ ਅੱਠ ਦਿਨ ਬਾਅਦ ਹੀ ਜਨਮ ਅਸ਼ਟਮੀ ਆਉਂਦੀ ਹੈ ਰੱਖੜੀ ਤੋਂ। ਤਾਂ ਉਹਦਾ ਜਨਮਅਸ਼ਟਮੀ ਦੇ ਸਕੂਲ ਦਾ ਪ੍ਰੋਗਰਾਮ ਹੈ। ਉਹਨੇ ਪਾਰਟੀਸਪੇਟ ਕਰ ਕੀਤਾ। ਆਪਣਾ ਨਾਂ ਲਿਖਵਾਇਆ ਹੋਇਆ ਪ੍ਰੋਗਰਾਮ ਵਿੱਚ ਉਹ ਕਹਿੰਦਾ ਮੰਮੀ ਅਗਰ। ਤੁਸੀਂ ਜਿਆਦਾ ਦਿਨ ਰਹੇ ਹੋ ਉੱਥੇ ਤਾਂ ਮੇਰੀ ਜਿਹੜੀ ਪ੍ਰੈਕਟਿਸ ਹੋਏਗੀ ਹੋਏਗੀ ਨੀ। ਸਕੂਲ ਵਿੱਚ ਜਨਮਅਸ਼ਟਮੀ ਹੈਗੀ ਅੱਠਵੇ ਦਿਨ ਹਾਂਜੀ। ਹਾਂਜੀ ਹਾਂਜੀ ਬਸ ਸਕੂਲਾਂ ਚ ਪ੍ਰੋਗਰਾਮ ਹਾਂਜੀ ਸਕੂਲਾਂ ਚ ਪ੍ਰੋਗਰਾਮ ਹੈਗਾ। ਦਹੀਂ ਹਾਂਡੀ ਦਾ ਤੇ ਉਹ ਮਟਕੀ ਫੋੜਦੇ ਨੇ। ਫੇਰ ਤਾਂ ਇਹ ਕਹਿੰਦਾ ਸਾਡਾ ਪ੍ਰੋਗਰਾਮ ਹੈਗਾ। ਮੰਮੀ ਤੁਸੀਂ ਤਾਂ ਰਹੋਗੇ ਤਾਂ ਮੇਰਾ ਫੇਰ ਮੈਂ ਜਾਣ ਨਹੀ ਹੋਣਾ ਸਕੂਲ। ਫੇਰ ਮੈਂ ਕਿਹਾ, ਮੈਂ ਨਾ ਪੁੱਛਨੀ ਆ ਭਾਬੀ ਕੋਲ ਅਗਰ ਸਵੇਰੇ ਜਾਈਏ ਸ਼ਾਮੀ ਆ ਜਾਈਏ ਨਹੀਂ। ਤਾਂ ਘੱਟੋ ਘੱਟ ਅਗਲੇ ਦਿਨ ਆ ਜਾਈਏ। ਮੈਂ ਕਿਹਾ ਪੁੱਛਣੀ ਆ ਵੈਸੇ ਤਾਂ ਮੈਨੂੰ ਪਤਾ ਚੱਲ ਗਿਆ ਸੀ। ਵੀਰ ਜੀ ਕੋਲ ਤੁਸੀਂ ਗਏ ਹੋਏ।
ਹਾਂਜੀ ਹਾਂਜੀ ਹਾਂਜੀ ਬਸ ਉਹੀ ਦੱਸ। ਦੱਸਦੀ ਆ ਨਾ ਤੁਹਾਨੂੰ ਕਿ ਜਿੱਦਾਂ ਵੀ ਹੋਇਆ ਵੈਸੇ ਤਾਂ ਮੁਸ਼ਕਿਲ ਹੀ ਹੈ ਮੇਰਾ। ਪਰ ਇੱਕ ਇੱਕ ਹਫ਼ਤਾ ਪਹਿਲੇ ਮੈਨੂੰ ਤੁਸੀਂ ਫੋਨ ਕਰ। ਕੇ ਪੁੱਛ ਲੇਣਾ, ਜੇ ਬਣਿਆ ਤੇ, ਮੈਂ ਤੁਹਾਨੂੰ ਦੱਸ ਦਾਂਗੀ ਫੇ ਇਕੱਠੇ ਨਾਲ ਹੀ ਚੱਲ
ਹਾਂਜੀ। ਬਸ ਮੇਰਾ ਬਣ ਗਿਆ ਤਾਂ ਫਿਰ ਠੀਕ ਹੈ ਨਹੀਂ ਤਾਂ ਮੈਂ ਵੀ ਪੋਸਟ ਹੀ ਕਰਾਂਗੀ ਨਹੀਂ ਤਾਂ ਫੋਨ ਕਰਕੇ ਵੇਖ। ਪਾਂਗੀ ਭਰਾ ਨੂੰ।
ਪਤਾ ਕੀ ਹੁੰਦਾ ਪੋਸਟ ਕਰਕੇ ਸਾਲ ਬਾਦ ਤਿਉਹਾਰ ਆਉਂਦਾ।
ਹਾਂਜੀ, ਹਾਂਜੀ, ਬਸ, ਬਸ ਖੁਦ ਹਾਂਜੀ ਹਾਂਜੀ ਓਹੀ ਮਨ। ਕਰਦਾ ਬਸ ਹ। ਕਹਿੰਦਾ ਕਿ ਹੋ ਜਾਏ ਇਹ ਨਾ ਸਾਲ ਦਾ ਇਹੀ ਤਿਉਹਾਰ ਹੁੰਦਾ ਰੱਖੜੀ ਦਾ। ਚਲੋ, ਹੁਣ ਮੇਨ, ਨਾ ਟਿੱਕੇ ਤੇ, ਵੀ ਨੀ, ਜਾ ਓਂਦਾ ਟਿੱਕਾ ਸਾਡਾ ਏਦਾਂ ਹੁੰਦਾ, ਬਈ ਦੀਵਾਲੀ ਤੋਂ ਅਗਲੇ ਦਿਨ ਹੀ ਟਿੱਕਾ ਆ ਜਾਂਦਾ ਹੈ, ਤਾਂ, ਘਰੋਂ ਨਿਕਲਣਾ ਨੀ ਹੁੰਦਾ। ਦੀਵਾਲੀ ਦਾ ਸੀਜ਼ਨ ਹੁੰਦਾ ਹੈ, ਸੀਜਨ ਵਗੈਰਾ ਦਾ ਟਾਈਮ ਆਉਂਦਾ ਈ ਰਹਿੰਦਾ। ਤਾਂ, ਈ, ਨਾ, ਤਾਂ ਨਿਕਲਣਾ ਨੀ ਹੋਂਦਾ
ਕਰਕੇ ਨਾ, ਇੱਕਦਮ ਸਵੇਰੇ-ਸਵੇਰੇ ਨਿਕਲਿਆ ਨੀ ਜਾਂਦਾ ਦੀਵਾਲੀ ਦਾ ਖਲੇਰਾ ਵੀ ਬਹੁਤ ਧੋਂਦਾ ਹੈ, ਘਾਰੀ'ਚ ਸੁੱਖ ਨਾਲ, ਬਹੁਤ ਖਲ ਨੂੰ
ਅਗਸਤੇ 'ਚ ਹੁਣ ਰੱਖੜੀ ਤੇ, ਹੋ ਮਿਲ ਲਈਏ, ਮਿਲ ਲਈਏ ਫਿਰ ਸਾਰੇ ਤਿਉਹਾਰ ਈ ਆ ਜਾਂਦੇ ਨੇ, ਸ ਰੱਖ ਨਾਲੀ, ਲਗਾਤਾਰ ਹੀ ਫਿਰ ਕਹਿਣਾ ਕਿ ਨਰਾੱਤੇ, ਸ਼ਰਾਧ ਫਿਰ ਹਨਾ, ਲਗਾਤਾਰ ਦੀਵਾਲੀ ਫਿਰ ਨਾ, ਸੀਜਨ ਆਉਂਦਾ ਏ, ਕਰਵਾਚੋਤ ਇਹਨਾਂਦਾ ਵੀ ਨੀ, ਨਿਕਲਣ ਆਉਂਦਾ ਮੇਰਾ ਵੀ, ਤੁਹਾਨੂੰ ਪਤਾ ਬ ਚੱਲਦਾ ਮੇਰਾ ਵੀ ਨੀ, ਨਿਕਲਣ ਹੁੰਦਾ ਹਨਾ, ਫਿਰ ਸਰਦੀ ਦੀ ਛੁੱਟੀਆਂ ਹੋਂਦੀ-ਆਂਦੀ ਬੱਚਿਆਂ ਦੇ ਸਕੂਲਾਂ ਦੀਆ ਛੂੱਟੀਆ ਹੁੰਦੀਆਂ ਹੀ, ਹੁਣ ਤਾਂ, ਘੱਟੋ-ਘੱਟ, ਆਠ, ਦਸ ਦਿਨ ਹੀ, ਹੋਂਦੀਆਂ ਨੀ, ਹਣ ਨੀ ਹਆਂ ਜ਼ਿਆਦਾ ਹਾਂ, ਉਹ ਬੱਚੇ ਫੇਰ, ਉਂਹਦੇ 'ਚ ਵੀ ਹੋਮਵਰਕ ਕੋਈ ਮਿਲ ਜਾਂਦੇ ਨੇ, ਬੱਚੇ ਫੇਰ ਕਹਿੰਦੇ ਨੇ, ਅਸੀਂ ਜਾਣਾ ਨੀ ਠੰਢ ਹੈਗੀ ਹੈ। 'ਮੰਮੀ' ਘੁਮਾਉਣ ਲੈ ਜਾਓ, ਕਿੱਥੇ ਬਾਹਰ ਲੈ ਜਾਓ, ਕਿੱਥੇ ਬਾਹਰ ਲੈ ਜਾਓ।
ਆਹ ਤੇ ਹੈ, ਸਹੀ ਕਹਿ ਰਹੇ ਹੋ, ਤੁਸੀ।
''ਮੈਂ ਕਿਆ ''ਮੈਂ ਕਿਹਾ ਚਲੀਏ, ਚਲੋ, ਪੁੱਛ ਲਈਏ ਭਾਭੀ ਕੋੋਲੇ ਕਿ ਹਾਂ, ਅਗਰ ਰੀ ਦਾ ਪ੍ਰੋਗਰਾਮ ਬਣਦਾ ਵਾ, ਤਾਂ ''ਮੈਂ ਵੀ, ਨਾਲ ਚੱਲੇ, ਚੱਲੀ
ਕੋਈ ਨੀ ਜਿੱਦਾਂ ਮੈਂ ਹੋਇਆ, ਮੈਂ ਵੈਸੇ ਆਪਣੇ ਭਰਾ ਨੂੰ ਕਹਿ ਕੇ ਆਈ ਹਾਂ, ਕਿ, ਬਈ ਹੁਣ ਤੁਸ ਆ ਜਾਣਾ, ਕਿਉਂਕਿ ਉਹ ਵੀ ਘੱਟ ਹੀ ਆਂਦੇ ਨੇ, ਹੁਣ ਦੂਰ ਹੋ ਗਏ ਆ, ਨਾ ਉਹਨਾਂ ਦੇ ਬੱਚੇ ਉਹਨਾਂ ਮੇਰੇ ਨਾ ਭਤੀਜੇ ਦੀ ਨੌਕਰੀ ਉੱਥੇ ਲੱਗ ਗਈ ਹੈ, ਤੇ, ਹੁਣ ਫਿਰ, ਓ ਉੱਥੋਂ ਦੀ ਸ਼ਿਫਟ ਹੋ ਗਿਆ, ਉੱਧਰ
ਤੇ, ਕਿਹੜੀ- ਕਿਹੜੀ, ਕਿਹੜੀ ਨੌਕਰੀ ਕਰਦਾ ਵਾ ਭਤੀਜਾ? ਪਹਿਲੇ ਕੀ ਕਰਦਾ ਸੀ?
ਮੇਰਾ ਭਤੀਜਾ ਪਹਿਲੇ ਤੇ, ਹੋ, ਹੋਮ ਵਰ ਫਰੋਮ ਹੋਮ ਕਰਦਾ ਸੀ, ਹੁਣ ਉਹਦੀ ਹਾਂ, ਹੁਣ ਉਹਦੀ ਨਾ, ਲੀਫੋਡ ਕੰਪਨੀ 'ਚ ਲੱਗੀ ਹੈ। ਅਹ ਦਵਾਈਆਂ ਵਾਲੀ'ਚ ਹਾਂਜੀ-ਹਾਂਜੀ। ਤੇ, ਉੱਧਰ ਲੱਗੇ ਫਿਰ, ਮੇਰਾ ਭਰਾ ਅੱਜ- ਕੱਲ, ਇੱਕ-ਇੱਕ ਤੇ, ਮੁੰਡਾ ਹੁੰਦਾ ਚੇ ਕਿੰਨੇ ਹੁੰਦੇ ਆ, ਅੱਜ-ਕੱਲ ਫਿਰ ਓ, ਭਰਾ ਕਹਿਣ ਲੱਗਾ ''ਮੈਂ ਇਕੱਲਾ ਤੇ, ਅਸੀਂ ਨਹੀਂ ਰਹਿ ਸਕਦੇ। ਫਿਰ ਉਹ ਵੀ, ਉੱਥੇ ਹੀ ਸ਼ਿਫਟ ਹੋ ਗਿਆ। ਤੇ, ਫਿਰ ਉਸ ਤੋਂ ਬਾਅਦ ਹਾਂਜੀ। ਤੇ, ਫਿਰ ਉਹ ਕਹਿਣ ਲੱਗੇ ਕਿ, ਬਈ, ਆਪਾਂ ਲੋਕੀ ਇਕੱਲੇ ਨਹੀਂ ਰਹਿ ਸਕਦੇ। ਬਈ, ਆਪਾ ਵੀ ਉੱਥੇ ਹੀ ਚੱਲ ਜਾਂਦੇ ਤੇ, ਫਿਰ, ਇਸ ਕਰਕੇ ਜਦੋਂ ਦੇ ਗਏ ਆ, ਹਜੇ ਮੇਰੇ ਕੋਲ ਆਏ ਵੀ ਨਹੀਂ ਹੈਗੇ। ਤੇ, ਫਿਰ ਇਹਦੇ ਪਾਪਾ ਕਹਿ ਰਹੇ ਸੀ, ਕਿ ਕੋਈ ਨੀ ਤੁਸੀਂ ਰੱਖੜੀ ਤੇ, ਐਕਟੀਵਾ ਤੇ ਇੱਥੇ ਹੀ ਆ ਜਾਣਾ
ਹਾਂਜੀ।
ਦੇਖੋ ਜਿੱਦਾਂ ਵੀ ਹੋਇਆ ਵੈਸੇ ਤੇ, ਮੁਸ਼ਕਿਲ ਹੀ, ਹੈ। ਮੇਰਾ ਕਿਉਂਕਿ ਮੇਰੀ ਨਨੇਨਾਂ ਵਗੈਰਾ ਵੀ ਆਂਦੀਆਂ ਨੇ, ਜੇ, ਅ ਅਗਰ ਮੇਰਾ ਆਪਾਂ ਦਾ ਬਣਿਆ ਪ੍ਰੋਗਰਾਮ ਤਾਂ, ਮੈਂ ਤੁਹਾਡੇ ਨਾਲ ਜ਼ਰੂਰ ਚੱਲ ਪਾਂਗੀ।
ਚਲੋ, ਕੋਈ ਨਾ, ਅੱਜ-ਕਲ ਉਹੀ ਹੈਗਾ ਨਾ, ਬੱਚਿਆਂ ਪਿੱਛੇ ਜਾਣਾ ਪੈਂਦਾ ਏ। ਜਿੱਥੇ ਬੱਚੇ ਸੈੱਟ ਹੋਣਗੇ ਉੱਥੇ ਹੀ ਜਾਣਾ ਪੈਂਦਾ ਜੀ, ਇਹੀ ਹੋ, ਹੁਣ ਤਾਂ ਕੱਲੇ ਕੱਲੇ ਰਹਿ ਕੇ ਕੀ ਕਰੀਏ ਬੱਚਿਆਂ ਤੋਂ ਬਿਨਾਂ ਕੋਈ ਜ਼ਿੰਦਗੀ ਤਾਂ ਹੈ ਨੀ,
ਨਾ ਪਹਿਲੇ ਤਾਂ ਸਾਰੇ ਇ ਇਕੱਠੇ ਹੀ ਰਹਿੰਦੇ ਸੀ, ਪਰ ਉਹੀ ਹੈ, ਕਿ, ਵੱਡੇ ਬੇਟੇ ਦੀ ਵੀ, ਉਹਨਾਂ ਦੇ ਵੱਡੇ ਭਰਾ ਦੇ ਬੇਟੇ ਦੀ ਵੀ ਲੱਗ ਗਈ ਸੀ, ਬਸ ਫਿਰ, ਹਾਂਜੀ, ਉਹ ਵੀ ਸ਼ਿਫਟ ਹੋ ਗਏ, ਉਹ ਵੀ ਸ਼ਿਫਟ ਹੋ ਗਏ।
ਹਾਂ, ਹਾਂਜੀ -ਹਾਂਜੀ ਓ, ਤੇ, ਹੈਈ। ਬਲਕਿ ਮੈਨੂੰ ਕਹਿੰਦੇ ਸੀ, ਕਹਿੰਦੇ ਕਿ, ਉਹਦੇ ਜਾਣਾ ਜਾਏਗੀ ਨਾ ਤੇ ਉਹ ਅਤੇ ਅੰਮ੍ਰਿਤਸਰ ਨਾ ਸ਼ੋ ਵੇਖ ਕੇ ਆਈ, ਉੱਥੇ ਬੜੇ ਕਹਿੰਦੇ ਚੰਗੀ, ਹੋ ਕਲੈਕਸ਼ਨ ਹੈਗੀ ਹੈ ਕੱਪੜਿਆਂ ਦੀ। ਭਾਬੀ ਮੇਰਾ ਬੂਟੀਕ ਹੈਗਾ ਤਾ, ਮੈਨੂੰ ਕੁਲੈਕਸ਼ਨ ਤਾਂ ਵੇਖਣੀ ਪੈਂਦੀ, ਹੁਣੇ ਤੋਹਾਰ ਆ ਗਏ, ਕਰਵਾਚੋਥ ਹਾਂ, ਸਾਰੇ ਦੀਵਾਲੀ ਤਾਂ, ਮੇਰੀ ਕਲੈਕਸ਼ਨ ਨਾ ''ਮੈਂ ਹਰ ਤਰਫ ਦੀ ਰੱਖਣੀ ਆ, ਮੈਂ ਅੰਬਾਲੇ ਦੀ ਕਲੈਕਸ਼ਨ ਵੀ ਰੱਖਨੀ ਆ। ਅੰਮ੍ਰਿਤਸਰ ਕਹਿੰਦੇ ਸੀ ਇੱਕ ਵਾਰੀ ਜ਼ਰੂਰ ਵੇਖ ਕੇ ਆਈ। ਕਲੈਕਸ਼ਨ ਕਿੱਦਾਂ ਦੀ ਹੈਗੀ ਆ ਮੈਂ ਦਿੱਲੀ ਦੀ ਵੀ ਰੱਖਣੀ ਆ ਹਾਂਜੀ,
ਮੈਂ ਇੱਕ ਗੱਲ ਦੱਸਾਂ ਅੰਮ੍ਰਿਤਸਰ ਨਾ ਕੱਪੜਾ ਚਾਹੇ ਥੋੜ੍ਹਾ ਹੋਏਗਾ ਪਰ ਨਾ ਪਤਾ ਕੀ ਐ ਪੇਂਡੂ ਟਾਈਪ ਐ ਥੋੜਾ ਜਿਹਾ ਮਤਲਬ ਸ਼ਹਿਰੀ ਨਾ, ਘੱਟ ਥੋੜਾ। ਅ ਓਦਾਂ ਸਸਤਾ ਮਿਲਜੂ ਤੁਹਾਨੂੰ ਲੇਕਿਨ ਜਿੱਦਾਂ ਆਪਣਾ ਇੱਧਰ ਹੈ ਨਾ ਮੁਜ਼ ਨਗਰ ਹੋ ਗਿਆ। ਦਿੱਲੀ ਹੋ ਗਿਆ ਅੱਛੀ ਵਰਾਇਟੀ ਮਿਲਦੀ ਐ ਹਾਂਜੀ-ਹਾਂਜੀ, ਦਿੱਲੀ ਦੀ ਵਰਾਇਟੀ। ਸਭ ਤੋਂ ਬੈਸਟ ਐ ਅੰਮ੍ਰਿਤਸਰ। ਥੋੜ੍ਹਾ ਜਾ ਨਾ ਪੇਂਡੂ ਟਾਈਪ ਆ ਆਪਾਂ ਲੋਕੀ ਉਹ ਪਸੰਦ ਨੀ ਕਰਦੇ। ਜਿੱਦਾਂ ਥੋੜਾ ਚਮਕ ਦਮਕ ਪਸੰਦ ਕਰਦੇ ਆ ਉੱਧਰ।
ਚੰਡੀਗੜ੍ਹ ਗਈ ਸੀ, ਚੰਡੀਗੜ੍ਹ ਕਲੈਕਸ਼ਨ ਬੜਾ ਵਧੀਆ ਹੈਗਾ ਸੀ।
ਚੰਡੀਗੜ੍ਹ ਵਧੀਆ, ਚੰਡੀਗੜ੍ਹ ਤੇ ਬਹੁਤ ਵਧੀਆ ਉੱਧਰ ਤੇ ਸਟੈਂਡਰਡ ਦਾ। ਉਧਰ ਹੀ ਸਟੈਂਡਰਡ ਦਾ ਹੁਣ ਤੁਸੀਂ ਮੰਨੋਗੇ। ਹਾਂ, ਚੰਡੀਗੜ੍ਹ ਮਹਿੰਗਾ ਐ ਤੇ ਹੈ ਮੈਂ ਤੁਹਾਨੂੰ ਪਹਿਲੇ ਹੀ ਕਹਿ ਰਹੀ ਆ ਇੱਧਰ ਸਸਤਾ ਤੇ ਮਿਲੇਗਾ ਤੁਹਾਨੂੰ। ਥੋੜਾ ਜਿਹਾ ਪੇਂਡੂ ਟਾਈਪ ਮਿਲੇਗਾ ਹੁਣ ਜਿੱਦਾਂ ਮੈਂ ਜੁੱਤੀ ਲੈਣੀ ਸੀ ਪੰਜਾਬੀ, ਮੈਂ ਮਤਲਬ ਲੈ ਛੇ ਸੌ ਸੱਤ ਸੌ ਇਹ ਰੇਟ ਸੀ ਤੇ ਆਪਣੇ ਸ਼ਹਿਰ ਵਿੱਚ ਨਾ ਲਓ ਫੇਰ ਤਿੰਨ ਸੌ ਚਾਰ ਸੌ ਦੀ ਇੰਨੀ ਵਧ ਆਂ ਜੁੱਤੀਆਂ ਮਿਲਦੀਆਂ ਹਾਂ ਤੇ ਉਹ ਓ ਚਮਕ ਦਮਕ ਵਾਲੀ ਆਪਾਂ ਲੋਕਾਂ ਨੂੰ ਵੈਸੇ ਨੀ ਪਸੰਦ ਆਂਦੀ ਤੇ ਥੋੜ੍ਹੀ ਜਿਹੀ ਆਪਣੇ ਚੋਇਸ ਵੀ ਹੋ ਜਾਂਦੀ ਆ ਜਿੱਦਾਂ ਆਪਣੀ ਅਗਰ ਤੁਹਾਨੂੰ ਲੱਗੇ ਤੇ ਬਟ ਇਹ ਕਿ ਸਾਨੂੰ ਨੀ ਪਸੰਦ ਆਈ ਫਿਰ ਅਸੀਂ ਕੁਛ ਵੀ ਨੀ ਕਿਹਾ
ਨਹੀਂ ਓ ਤਾਂ ਏ ਕਹਿ ਰਹੇ ਸੀ ਕਿ ਜਾਏਗੀ ਤਾਂ ਇੱਕ ਵਾਰੀ ਵੇਖਲੀ ਕਿਉਂਕਿ ਬਾਹਰ
ਹਾਂ ਕੋਈ ਨੀ ਜਿੱਦਾਂ ਤੁਹਾਡਾ ਬੁਟੀਕ ਐ ਹਾਂ ਜਿੱਦਾਂ ਤੁਹਾਡਾ ਬੁਟੀਕ ਆ ਅਗਰ ਤੁਸੀਂ ਤੁਸੀਂ ਤੁਸੀਂ ਥੋੜਾ ਜਿਹਾ ਮਤਲਬ ਘੁੰਮ ਫਿਰ ਕੇ ਲੋਗੇ ਨਾ ਫੇਰ ਤੁਹਾਨੂੰ ਸਹੀ ਲੱਗੇਗਾ ਥੋੜਾ ਜਿਹਾ ਬਾਰਗਨਿੰਗ ਵਗੈਰਾ ਕਰਕੇ ਵੀ ਕਿਉਂਕਿ ਉੱਧਰ ਨਾ ਲੋਕੀ ਮੂੰਹ ਪਟ ਉਹ ਲੋਕਾਂ ਨੂੰ ਬਾਹਰੋਂ ਨੂੰ ਵੇਖ ਕੇ ਨਾ ਜਿਆਦਾ ਮੂੰਹ ਪੱਟਦੇ ਆ ਬਈ ਬਾਹਰੋਂ ਆਇਆ ਇਹਨੂੰ ਕੁਛ ਰੇਟ ਦਾ ਪਤਾ ਨਹੀਂ ਹੋਏਗਾ ਆਹ ਚੀਜ਼ ਐ ਉਧਰ ਅਗਰ ਤੁਹਾਨੂੰ ਨੋਲੇਜ ਐ ਫਿਰ ਤੇ ਤੁਹਾਨੂੰ ਬੈਸਟ ਐ ਫਿਰ ਤੇ ਤੁਹਾਨੂੰ ਸਹੀ ਮਿਲ ਜੇਗਾ ਉਧਰ ਤੇ,
ਭਾਬੀ ਮੇਰਾ ਸਾਰਾ ਸੂਰਤ ਅਹਿਮਦਾਬਾਦ ਤੋਂ ਆਉਂਦਾ ਈ ਆ। ਹੁਣ ਨਾ ਜਿਹੜਾ ਫੈਸਟੀਵਲ ਦਾ ਹੁੰਦਾ ਨਾ ਉਹ ਏਦਾਂ ਦਾ ਹੀ ਚੱਲਦਾ। ਰੈਡ, ਮਰਜੈਂਟਾ ਕਲਰ, ਇਹ ਨਾ ਇੱਦਾਂ ਦੇ ਨਾ ਥੋੜੇ ਜਿਹੇ ਵਰਕ ਚੱਲਦਾ ਹੈਂਡ ਵਰਕ ਵਗੈਰਾ ਉਹ, ਹਾਂ, ਹਾਂਜੀ-ਹਾਂਜੀ ਬਸ ਥੋੜਾ, ਥੋੜਾ ਜਹਾ ਹੁੰਦਾ ਨਾ ਜਾਂ ਟੇਸਟ ਹੁੰਦਾ ਸਭ ਕਹਿੰਦੇ ਨੇ ਕਿ ਤ ਤੁਉਹਾਰ ਆਏ ਹੁਣ ਤਿਉਹਾਰ ਆਏ ਤੁਹਾਨੂੰ ਪਤਾ ਸਭ, ਇੱਦਾਂ ਦੇ ਹੀ ਪਾਣਗੇ ਕਹਿਣਾ ਨੈਚੁਰਲੀ ਗੱਲ ਸਭ ਹੈਂਡਵਰਕ ਚਲੇਗਾ ਹੁਣ ਦੋ ਤਿੰਨ ਮਹੀਨੇ ਤਾਂ ਉਹ ਕਲੈਕਸ਼ਨ ਵੇਖਣ ਵਾਸਤੇ ਜਾਣਾ ਸੀ ਮੈਂ ਕਿਹਾ ਚਲੋ
ਹਾਂ, ਉਹ ਤੇ ਬੈਸਟ ਐ ਉਹ ਤੇ ਤੁਸੀਂ ਦੇਖ ਸਕਦੇ ਓ ਫੈਸਟੀਵਲ ਵਗੈਰਾ ਵਾਸਤੇ ਤੁਹਾਨੂੰ ਅਗਰ ਚਾਹੀਦਾ ਨਾ ਫੇਰ ਤੁਹਾਨੂੰ ਉੱਧਰ ਮਿਲ ਸਕਦਾ ਐਵੇਂ ਦੀ ਵਰਾਇਟੀ ਜਿਵੇਂ ਤੁਸੀਂ ਲਾਈਕ ਕਰ ਰਹੇ ਹੋ
ਬਸ ਉਹੀ ਹੈਗਾ ਨਾ ਕਸਟਮਰ ਦੀ ਡਿਮਾਂਡ ਤੋਂ ਰੱਖਣਾ ਪੈਂਦਾ ਕਹਿੰਦਾ-ਕਹਿੰਦਾ ਉਹੀ ਗੱਲ ਨਾ ਪਤਾ ਨੀ ਕਸਟਮਰ ਕੀ ਹਾਂਜੀ- ਹਾ ਹੁਣ ਆਗੇ ਕਹਿਣਾ ਕਿ ਸੀਜਨ ਹੈਗਾ ਨਾ ਮੈਰਿਜ ਸੀਜਨ ਬਥੇਰੇ ਹੈਗੇ ਨੇ ਹੁਣ ਤ ਹਾਂ ਬ ਮੇਰੇ ਸ ਆਇਆ ਹੈਗਾ ਪੂਰਾ ਉਹ ਫੇਰ ਉਸੇ ਅਕੋਰਡਿੰਗ ਮੈਂ ਕ ਚਲੋ ਵੇਖ ਲੈਂਣੇ ਉਹਦੇ ਲਹਿੰਗੇ ਵਗੈਰਾ ਵੀ ਚੰਗੇ ਮਿਲ ਜਾਂਦੇ ਨੇ ਕਹਿੰਦੇ ਨੇ
ਅੱਛਾ, ਤੇ ਤੁਸੀਂ ਲਹਿੰਗੇ ਵਗੈਰਾ ਵੀ ਰੱਖਦੇ ਹੋ
ਹਾਂਜੀ-ਹਾਂਜੀ
ਅੱਛਾ, ਚਲੋ ਕਿਸੇ ਨੇ ਪੁੱਛਿਆ ਅਸੀਂ ਤੁਹਾਨੂੰ ਕਹਿ ਦਾਂਗੇ ਬਈ ਹਾਂ ਭਾਬੀ ਰੱਖਦੀ ਆ ਸਾਡੀ ਆਪਣੀ ਦੁਕਾਨ ਐ ਤੇ ਸਟਿਚ ਵਗੈਰਾ ਵੀ ਕਰਾ ਕਿ ਦਿੰਦੇ ਹੋ ਯਾ ਕਿੱਦਾਂ ਕਰਦਾ।
ਨਹੀਂ ਇਸ ਸਟੀਚ ਕਰਾ ਕੇ ਦੇ ਦਿੰਦੇ ਹਾਂ। ਜਿੱਦਾਂ ਕਸਟਮਰ ਜਿੱਦਾਂ ਹਾਂ। ਜਿੱਦਾਂ ਕਸਟਮਰ ਦੀ ਚੋਇਸ ਹੋਏ।
ਅੱਛਾ। ਹਾਂ, ਵਧੀਆ ਫੇਰ ਤੇ ਅਲਟਰ ਵਗੈਰਾ ਵੀ ਨਾਲ ਦੀ ਕਰਾ ਦਿੰਦੇ ਹੋ। ਅੱਛਾ।
ਹਾਂਜੀ। ਬਸ ਮੈਂ ਕਿਹਾ ਹਾਂ। ਬਸ ਉਹੀ ਨਾ ਅੱਗੇ ਬਿਜੀ ਹੋ ਜਾਣਾ। ਸੀ। ਮੈਂ ਸਾਰੇ ਤਿਉਹਾਰਾਂ ਚ 'ਮੈਂ ਕਿਹਾ ਹੁਣ ਨ ਨਿਕਲੀ। ਰੱਖੜੀ ਤੇ ਨਿਕਲ ਜਾਵਾਂਗੀ। ਰਹਿ ਗਈ ਤੇ ਰਹਿ ਜਾਵਾਂਗੀ। ਇਸ ਕਰਕੇ ਮੈਂ ਕਿਹਾ, ਫੋਨ ਕਰਨੀ ਆ ਭਾਬੀ ਨੂੰ, ਪੁੱਛਣੀ ਆ ਹਾਂ।
ਕੋਈ ਨੀ ਚਲੋ, ਅਗਰ ਨਾ ਵੀ ਬਣਿਆ ਤੇ ਫਿਰ ਤੁਹਾਡੇ ਨਾਲ ਹੀ ਚੱਲ ਪਾਂਗੀ ਕੋਈ ਗੱਲ ਨੀ, ਉਹ ਤੇ ਕੋਈ ਗੱਲ ਨੀ, ਜੇ ਤੁਹਾਨੂੰ ਚੱਲਣਾ ਮੇਰੇ ਨਾਲ ਚੱਲ ਆਪਣਾ ਤੇ ਸ਼ੋਪਿੰਗ ਵਗੈਰਾ ਕਰਨੀ ਉਹ ਵੀ ਕਰ ਲਾਂਗੇ ਰਲ ਕੇ।
ਜ ਹਾਂਜੀ-ਹਾਂਜੀ ਬਸ ਇਹੀ ਪੁੱਛਣ ਹਾਂਜੀ। ਕਿਉਂ ਨੀ ਕਿਉਂ ਨੀ। ਕਿਉਂ ਨਹੀਂ ਹੋਰ ਕੀ ਹੋਰ ਜ਼ਰੂਰ ਆਪਣਾ। ਤਾਈ ਦਾ ਉਹ ਤਿਉਹਾਰ ਆਉਂਦੇ ਨੀ ਸਾਲੇ ਚ ਇੱਕ ਵਾਰੀ ਹੈਗੇ ਨੇ। ਇਹ ਪਾਣੇ ਹੁੰਦੇ ਨੇ ਸੂਟ ਅਸੀਂ ਹਾਂਜੀ। ਚਲੋ, ਕੋਈ ਨੀ ਭਾਬੀ ਫੇਰ
ਠੀਕ ਹਾਂਜੀ- ਹਾਂਜੀ ਜ਼ਰੂਰ ਜੀ ਠੀਕ ਹੈ ਜੀ, ਪਰ ਓਕੇ, ਹਾਂ। ਸ ਸਤਿ ਸ਼੍ਰੀ ਅਕਾਲ ਜੀ।